ਹੈਲੋ ਸਤ ਸ੍ਰੀ ਅਕਾਲ ਪੈਂਜੀ।
ਕੀ ਹਾਲ ਏ ਜੀ, ਘਰ ਪਰਿਵਾਰ ਸਭ ਠੀਕ ਐ।
ਹਾਂਜੀ, ਹਾਂਜੀ ਸਭ ਵਧੀਆ।
ਬੱਚੇ ਠੀਕ ਨੇ।
ਹੋਰ ਸਭ ਠੀਕ ਨੇ ਛੁੱਟੀਆਂ ਪਈਆਂ ਹੋਈਆਂ ਐ ਬਸ। ਪਰੇਸ਼ਾਨ ਇਹਨਾਂ ਕਰਦੇ ਨੇ ਹੋਰ ਕੀ। ਨਾਸ਼ਤਿਆਂ ਨੂੰ ਈ ਵੱਜ ਜਾਂਦੇ ਨੇ ਦਸ ਗਿਆਰਾਂ।
ਬ ਅ ਹਾਂ ਬਸ ਬੱਚਿਆਂ ਨਾ ਤੇ ਫੇ ਰਹੀ ਹਾਲ ਹੇਗਾ।
ਹੋਰ ਕੀ ਕੁਛ ਛੋਟੀ ਹੈ ਛੋਟੀ ਮੇਰੀ ਗੁੜੀਆ। ਉਹ ਤੇ ਬਸ ਬਾਰ-ਬਾਰ ਜਾ ਗੇਟ ਖੁੱਲੇ ਬਾਰ।
ਬ ਬਸ ਸਾਰੇ ਬੱ ਬੱਚਿਆਂ ਦਾ ਹੀ ਹਾਲ ਹੈ ਮੇਰੇ ਬੱਚੇ ਆਪ ਏਦਾਂ ਹੀ ਕਰਦੇ ਨੇ ਤਾਂ ਕੀ ਕਰੀਏ।
ਹਹ ਛੁੱਟੀਆਂ ਮਸਾ ਹੀ ਸਕੂਲ ਖੁੱਲਣਗੇ। ਤੇ ਧਨ ਥੋੜਾ ਚੈਨ ਆਏਗਾ।
ਮਹੀਨਾ ਲੱਗ ਜਾਣਾ।
ਹਾਂ ਉਹ ਤੇ ਹੈ ਹੀ ਹ।
ਇੰਨੀ ਲੇਟ ਸਕੂਲ ਖੁੱਲਨੇ ਨੇ।
ਹੋਰ। ਗਰਮੀ ਹੋਈ
ਬਹੁਤ ਜ਼ਿਆਦਾ ਗਰਮੀ ਹੈ ਭੈਣ ਜੀ ਬੁਰਾ ਹਾਲ ਹੈ ਗਰਮੀ ਨਾਲ ਪਿੱਛੇ ਮੌਸਮ ਫਿਰ ਸਹੀ ਰਿਹਾ।
ਹਾਂਜੀ-ਹਾਂਜੀ, ਹੂੰ-ਹੁੰ ਬਾ ਬਾਰਿਸ਼ ਹੋਈ ਸੀ।
ਹਾਂਜੀ, ਇਹ ਤਾਂ ਹੈਗਾ। ਹੋਰ ਬਸ ਠੀਕ ਹੈ ਭੈਣ ਜੀ ਤੁਸੀਂ ਦੱਸੋ?
ਬਸ ਠੀਕ, ਮੈਂ ਕਿਹਾ ਵੇਖੀ ਸੀ ਮੈਂ ਫੋਟੋ ਤੁਸੀਂ ਐਕਟਿਵਾ ਲਿਤੀ ਮੈਂ ਕਿਹਾ ਚੱਲ ਵਧਾਈ ਦਵਾਂ।
ਹਾਂਜੀ, ਧੰਨਵਾਦ ਜੀ।
ਹਾਂਜੀ-ਹਾਂਜੀ ਤੇ ਮੈਂ ਵੇਖਿਆ ਤੁਸੀਂ ਉਹ ਬੈਟਰੀ ਵਾਲੀ ਏ ਹਨਾ। ਤੁਹਾਡੀ ਐਕਟੀਵਾ, ਹਾਂ-ਹਾਂ ਅੱਛਾ ਅੱਛਾ
ਹਾਂਜੀ, ਹਾਂਜੀ ਭੈਣ ਜੀ ਹੈ ਯੇ ਇੱਕ ਪੈਟਰੋਲ ਵਾਲੀ ਹੈਗੀ ਹੈ। ਇੱਕ ਹੁਣ ਬੈਟਰੀ ਵਾਲੇ ਲਿੱਤੀ ਹੈਗੀ ਹੈ।
ਅੱਛਾ-ਅੱਛਾ ਹਾ। ਤੇ ਅਸੀਂ ਵੀ ਸੋਚਣੇ ਪਏ ਆਂ ਮੈਂ ਕਿਹਾ ਚੱਲ ਪੁੱਛਾਂ ਭੈਜੀ ਨੂੰ। ਬਈ ਤੁਸੀਂ ਐਕਟਿਵਾ ਲਿਤੀ ਹੈ ਤੇ ਬਈ-ਬਈ ਠੀਕ ਐ। ਚਲਾਣ-ਚਲੁੰਚ ਵਿੱਚ
ਹਾਂ ਬਹੁਤ ਵਧੀਆ। ਕੰਫਰਟੇਬਲ ਆ।
ਅੱਛਾ।
ਐਕਟੀਵਾ ਨਾਲੋ ਬੈਸਟ ਹੈਗੀ ਹੈ।
ਤੇ ਚਾਰਜਿੰਗ ਕਰਨੀ ਪੈਂਦੀ ਹੋਏਗੀ, ਚਾਰਜਿੰਗ ਕਿੰਨੀ ਦੇਰ ਲੈਂਦੀ ਹੈ ਚਾਰਜਿੰਗ
ਚਾਰਜਿੰਗ ਏਦਾ ਹੈ ਨਾ ਭੈਣ ਜੀ ਅੱਸੀ ਤਾਂ ਜਿਵੇਂ ਸਾਰਾ ਦਿਨ ਵਰਤਦੇ ਹਾਂ। ਜਾਂ ਕਿਸੇ ਵੇਲੇ ਘੱਟ ਵਰਤੀ ਜਾਂਦੀ ਜੇ ਘੱਟ ਵਰਤ ਕੀਤੀ ਜਾਂਦੀ ਹੈ। ਤੇ ਫੇਰ ਦੋ ਦਿਨ ਨਹੀਂ ਵੀ ਲਗਾਉਂਦੇ ਚਾਰਜ ਇਨ ਦਿਨ ਜੇ ਡੇਲੀ ਜ਼ਿਆਦਾ ਵਰਤਦੇ ਹਾਂ ਫਿਰ ਰੋਜ਼ ਚਾਰਜਿੰਗ ਲਾਉਣੇ ਹਾਂ। ਤੀ ਚਾਰਜਿੰਗ ਲਗਾਉਣੇ ਹਾਂ। ਸਵੇਰੇ ਉੱਠ ਕੇ ਜਦੋਂ ਵੀ ਉੱਠਦੇ ਆ ਤਦ ਤਾਰ ਦਿਨੇ ਆ।
ਅੱਛਾ-ਅੱਛਾ ਮਤਲਬ ਕਿ ਰਾਤੀ ਰਾਤ ਰਾਤ ਵਿੱਚ ਪੂਰੀ ਮਤਲਬ ਕਿ ਬੈਟਰੀ ਫੁੱਲ ਹੋ ਜਾਂਦੀ ਹੈ। ਮ ਸੱਤ ਤੋਂ ਅੱਠ ਘੰਟੇ ਲੈ ਲੈਂਦੀ ਹੋਣੀ ਆ ਚਾਰਜਿੰਗ ਹੁੰਦੀ ਆ ਫੁੱਲ ਜਾਂ ਘੱਟ ਚਾਰ
ਸਹੀ ਹੈ।
ਅੱਛਾ ਅੱਛਾ,
ਹਾਂਜੀ, ਓਦਾਂ ਵਧੀਆ ਚੱਲਦੀ ਹੈ, ਇਤਨੀ ਸਮੁਥ ਹੈਗੀ ਐ। ਕਮਫੋਰਟੇਬਲ ਹੈਗੀ ਹੈ। ਇਹਦਾ ਰੇਟ ਵੀ ਸਗੋਂ ਘੱਟ ਸੀਗਾ।
ਅੱਛਾ-ਅੱਛਾ ਤੁਹਾਨੂੰ ਕਿੰਨਿਆਂ ਤੱਕ ਦੀ ਪੈ ਗਈ ਸੀ ਐ?
ਇਹ ਪੈ ਗਈ ਸੀ ਭੈਣ ਜੀ ਇਹ ਸਾਰੀ ਅਸੈਸਰੀ ਅਸੂਸਰੀ ਪਾ ਕੇ ਮੁੱਠੇ ਪਾ ਕੇ ਟਰੱਸਟ ਵਗੈਰਾ ਪਾ ਕੇ ਪੈ ਗਈ ਚਾਲੀ ਕੁ ਹਜ਼ਾਰ ਦੀ।
ਅੱਛਾ-ਅੱਛਾ ਤੇ ਫੇਰ ਤੇ ਬਹੁਤ ਠੀਕ ਲੈਗ ਪੈ ਗਈ ਨਈ ਤੇ ਐਕਟੀਵਾ ਤੇ ਬਹੁਤ ਮਹਿੰਗੀ ਹੋ ਗਈ ਐ ਪਤਾ ਨੀ,
ਐਕਟੀਵਾ ਤੇ ਭੈਣ ਜੀ ਲੱਖਾਂ ਦੇ ਹਿਸਾਬ ਨਾਲ ਹੈਗੀ ਹੈ, ਲੱਖਾਂ ਦੇ ਹਿਸਾਬ ਨਾਲ ਉਹ ਵੀ ਮੋਡਲ ਦੇ ਹਿਸਾਬ ਨਾਲ ਉਹ ਵੀ ਪਤਾ ਕੀਤੀ ਸੀ ਸੀ ਗੀ। ਜਿਹੜੀ ਸਿਕਸ ਜੀ ਮੋਡਲ ਹੈਗੀ ਹੈ, ਉਹ ਹੈਗੀ ਆ ਅਠਾਨਵੇਂ ਹਜ਼ਾਰ ਦੀ ਪੈ ਜਾਂਦੀ ਹੈ। ਬੇ ਸੂਸੀ ਪਾ ਕੇ, ਫੇਰ ਸਾਨੂੰ ਤਾਂ ਬੈਸਟ ਲੱਗੀ ਇੱਕ ਤਾਂ ਪੈਟਰੋਲ ਨੀ ਪੈਂਦਾ। ਪੈਟਰੋਲ ਦੀ ਬੱਚਤ ਹੋ ਜਾਂਦੀ ਅੱਜਕੱਲ ਪੈਟਰੋਲ ਕਿੰਨਾ ਮਹਿੰਗਾ ਹੋ ਗਿਆ ਆ ਬਿਲਕੁਲ, ਪੇਟੋਰਲ ਬਹੁਤ ਜਿਆਦਾ ਮਹਿੰਗਾ ਹੋ ਗਿਆ ਆ। ਫਿਰ ਇਸ ਕਰਕੇ ਹਸਬੈਂਡ ਕਹਿੰਦੇ ਚਲੋ, ਇਹੀ ਲੈ ਲੈਂਨੇ ਆ। ਲੋਕਲ ਲੋਕਲ ਤਾਂ ਵਰਤਣੀ ਹੁੰਦੀ ਹੈ, ਬੱਚਿਆਂ ਨੂੰ ਸਕੂਲ ਛੱਡਨਾ ਇਹ ਲੇ ਆਏ ਜਾਂ ਕੰਮ ਤੇ ਥੋੜ੍ਹਾ ਬਹੁਤਾ ਜਾਣਾ ਹੁੰਦਾ ਨੇੜੇ ਤੇੜੇ, ਮਾਰਕੀਟ ਦੇ ਕੰਮ ਤਦ ਫੇਰ ਇਹ ਲੈਲੀ ਸੀਗੀ।
ਹੂੰ ਤੇ ਜਿਵੇਂ। ਕੋਈ ਐ ਹੁੰਦਾ ਵੀ। ਰਸਤਾ ਜਿਵੇਂ ਸੜਕ ਵਗੈਰਾ ਕੋਈ ਟੁੱਟੀ ਫੁੱਟੀ ਹੋਵੇ। ਤੇ ਉਹਦੇ ਤੇ ਸਹੀ ਚੱਲਦੀ ਹੈ ਜਿਵੇਂ ਰੋੜਿਆਂ ਵਾਲੀ ਸੜਕ ਹੁੰਦੀ ਅਨਬੈਲੈਂਸ ਤੇ ਨਹੀਂ ਹੁੰਦੀ। ਅੱਛਾ ਜਿਵੇਂ ਦੇ ਮੈਂ ਟਾਇਰ ਵੇਖੇ ਨੇ ਨਾ। ਉਹ ਘੱਟ ਉਹ ਨੇ ਚੋੜੇ।
ਹੂੰ ਹੂੰ ਹੂੰ ਨਹੀਂ ਨਹੀਂ ਭੈਣ ਜੀ ਜਿਵੇਂ ਦੋ। ਬੰਦੇ ਦੇ। ਪੈਸੀਨਅ ਤਾਂ ਬਹੁਤ ਵਧੀਆ। ਚਲਦੀ ਮੈਂ ਐਵੀਂ ਕਵਾ।
ਅੱਛਾ ਅੱਛਾ।
ਹਾਂ ਆਵਾਜ਼ ਨਹੀਂ ਆਉਂਦੀ ਸਭ ਤੋਂ ਵੱਡੀ ਗੱਲ ਹੈਗੀ ਹੈ। ਨੋਇਜ਼ ਪੋਲਿਊਸ਼ਨ ਨਹੀਂ ਹੁੰਦਾ। ਫਿਰ ਉਸ ਤੋਂ ਬਾਅਦ ਇਹ ਪੋਲਿਊਸ਼ਨ ਰਹਿ ਤੇ ਗਿਆ। ਪ੍ਰਦੂਸ਼ਣ ਨਹੀਂ ਹੁੰਦਾ ਇਹਦੇ ਨਾਲ। ਦੁਬਾਰਾ ਦੇਖਦੇ ਆਪਾਂ ਥੋੜੇ ਦੇਰ ਚਿਰ ਚਲਾਈਏ ਨਾ ਸਰਵਿਸ ਕਰਵਾਵਾਂਗੇ। ਤੇ ਉਹ ਫਿਰ ਇੰਜਣ ਪੈ ਜਾਂਦਾ ਇੰਜਣ ਪੈ ਜਾਂਦਾ ਕਦੀ ਉਹਨੂੰ ਫਿਲਟਰ ਚੇਂਜ। ਕਰਾਓ ਕਦੇ ਇੱਧੀ ਦੀ ਸਰਵਿਸ ਕਰਵਾਓ। ਇਹਦੇ ਵਿੱਚ, ਇੱਦਾਂ ਦਾ ਕੋਈ ਸਿਸਟਮ ਨੀ ਹੈ, ਭੈਣ ਜੀ। ਇਹਦੇ ਚ ਘਟ ਖਰਚ ਬੱਚੇ ਬਹੁਤ ਪੁੱਛਦੇ ਨੇ।
ਅੱਛਾ-ਅੱਛਾ। ਤੇ, ਲਾਇਸੈਂਸ ਵਗੈਰਾ ਬਣਵਾਨਦੀ ਲੋੜ ਹੈਗੀ ਇਹਦੇ ਵਿੱਚ?
ਨਾ ਭੈਣ ਜੀ ਏਦੇ ਚ ਤਾ ਨਾਂ ਲਾਇਸੈਂਸ ਦੀ ਲੋੜ ਹੈਗੀ ਹੈ, ਤੇ ਨਾ ਆਰ ਸੀ ਦੀ ਲੋੜ ਹੈਗੀ ਆ, ਇਨੀ ਵਧੀਆ ਚੀਜ਼ ਹੈਗੀ ਆ। ਹਾਂ
ਅੱਛਾ-ਅੱਛਾ।
ਨਹੀਂ ਤਾ ਤੁਹਾਨੂੰ ਪਤਾ ਅਗਰ। ਲਾਇਸੈਂਸ ਬਣਵਾਉਣ ਜਾਓ, ਚਾਰ ਹਜ਼ਾਰ, ਪੰਤਾਲੀ ਸੌ ਦੇ, ਨੇੜੇ ਨੇੜੇ ਲਾਇਸ ਇਸ ਬੰਦਾ
ਹਾਂ, ਉਹ ਤੇ, ਹੈ, ਹੀ ਏ।
ਆਰਸੀ ਲੈ, ਆਰਸੀ ਕਰੋ, ਆਰਸੀ ਬਣਵਾਓ, ਉਹਦੇ ਵੀ ਚਾਰ ਹਜ਼ਾਰ, ਪੰਤਾਲੀ ਸੌ ਦੇ, ਨੇੜੇ-ਤੇੜੇ ਲੱਗਦੈ। ਹੂੰ ਨੰਬਰ ਪਲੇਟ ਦੀ ਵੀ ਲੋੜ। ਨਹੀਂ ਹੈਗੀ।
ਅੱਛਾ- ਅੱਛਾ।
ਤੇ, ਜੀਵੇਂ ਕੋਈ ਹੁੰਦਾ ਪੁਲਿਸ ਵਾਲੇੁ ਅਤੇ ਨੇ ਉਹ ਵੀ, ਕੋਈ ਰੋਕ- ਟੋਕ ਨਹੀ ਹੈਗੀ, ਜਿੱਦਾਂ ਮਰਜ਼ੀ ਉਹਨੂੰ ਲੈ ਜਾਓ।
ਮਤਲਬ ਕਿ, ਕੋਈ ਚਲਾਨ- ਚਲੂਨ ਦਾ ਕੋਈ, ਉਹ, ਉਹ ਚਲਾਨ ਦਾ ਹੋਈ--ਰ
ਕੋਈ ਪੰਗਾ ਨੀ, ਕੋਈ ਡਾਕੂਮੈਂਟ ਹੋਵੇ ਨਾ, ਹੋਵੇ ਤੁਹਾਨੂੰ ਕਿਸੇ ਨੇ, ਕੁ ਨੀ ਰੋਕਣਾ ਤੁਸੀਂ ਆਰਾਮ ਨਾਲ ਜਾ ਸਕਦੇ ਹੋ। ਹੰ ਜਿਵੇਂ, ਆਪਾਂ ਨਵੀਂ-ਨਵੀਂ ਸਕੂਟਰੀ ਲਈਏ ਇੱਕ ਦਿਨ ਚਾਰਜ ਕਰ ਲਈਏ ਨਾ ਤੇ, ਦੋ, ਦਿਨ ਆਰਾਮ ਨਾਲ ਢਾਈ ਦਿਨ, ਆਰਾਮ ਨਾਲ ਨਿਕਾਲ ਦਿੰਦੀ ਹੈ।
ਅੱਛਾ।
ਹੋਰ, ਸਾਰੀ ਯਾਨੀ ਕਿ ਖਪਤ ਤੁਸੀਂ ਆਪੇ ਲਾ ਲਓ, ਖਰਚਾ ਸਾਰਾ ਰੋਜ ਦਾ ਫਿਰ ਦੱਸ ਸਕ ਅਗਰ, ਆਪਾਂ ਪੈਟਰੋਲ ਦੇ ਹਿਸਾਬ ਨਾਲ ਦੇਖੀ ਹੰ ਤੁਹਾਨੂੰ ਪਤਾ, ਸੋ, ਸਵਾ ਸੌ ਰੁਪ ਦਾ ਪੈਟਰੋਲ ਆਰਾਮ ਨਾਲ ਲੱਗ ਜਾਂਦਾ।
ਹਾਂ ਉਹ ਤੇ ਹੈ ਹੀ ਹੈ ਪੈਟਰੋਲ ਤੇ ਮਹਿੰਗਾ ਹੈ ਹੀ ਹੈ।
ਹਾਂ ਤੇ ਦਸ ਰੁਪਏ ਦੀ।
ਅੱਛਾ
ਹਾਂ ਇਹਦੇ ਦੇਖੋ ਕਿੰਨੇ ਫਾਇਦੇ ਨੇ ਫੇਰ। ਇਸ ਕਰਕੇ ਨਾ ਮੈਂ ਕਿਹਾ ਚਲੋ ਇਹੀ ਲੈਂਨ ਹ ਨਾਲੇ ਬੱ ਬਚੇ ਛੋਟੇ ਨੇ ਕੱਲ ਨੂੰ ਵੱਡੇ ਹੋ ਜਾਣਗੇ ਚੱਲ ਬੱਚੇ ਵੀ ਸਿੱਖ ਲੈਣਗੇ। ਹਾਂ
ਹਾਂ ਬੱਚਿਆਂ ਆਸੇਵੀ ਸੇਫ ਹੈ ਹਾਂ। ਬਈ ਉਹ ਵੀ ਹ ਹਲਕੀ ਹੋਣੀ ਹੈ ਵੇਟ ਵਿੱਚ ਵੀ ਹਲਕੀ ਹੋਣੀ ਹੈ ਬ ਬੱਚੇ ਈਜ਼ ਭਾਰ ਸੰਭਾਲ ਲੈਣ।
ਵੇਟ ਚ ਵੀ ਬਹੁਤ ਹਲਕੀ ਹੈ ਫਿਰ ਉਸ ਤੋਂ ਬਾਅਦ ਨੀਵੀਂ ਵੀ ਹੈ। ਫੇਰ ਟਿਊਬਲੈਸ ਟਾਇਰ ਨੇ ਇਹਦੇ ਵਿੱਚ।
ਅੱਛਾ ਅੱਛ
ਇਹ ਚੀਜ਼ ਹੈ ਨਾ ਪੈਂਚਰ ਅਗਰ ਹੋ ਵੀ ਜਾਂਦਾ ਨਾ ਉਹਨੇ ਏਅਰ ਨੇ ਆਪਣੇ ਆਪ ਕੰ ਉਹ ਕਰ ਲੈਣਾ ਵਿੱਚ ਹੀ ਬਰਾਬਰੀ ਕਰ ਲੈਣੀ ਇਹਨੂੰ ਯਾਨੀ ਕੀ ਕੋਈ ਵੀ ਚਲਾ ਰਿਹਾ ਨਾ ਉਹ ਡਿੱਗੇਗਾ ਨੀ।
ਹਾਂ ਆ ਸੀ ਇੰਸ਼ੋਰੈਂਸ ਪੋਲਿਊਸ਼ਨ ਹੁਣ ਤੁਸੀਂ ਜਿਵੇਂ ਕਈ ਦੁਮਾਲਾ ਬੰਦੇ ਨੇ। ਚਲੋ ਉਹਨਾਂ ਨੂੰ ਤਾਂ ਹੈਲਮਟ ਦੀ ਲੋੜ ਪੈਂਦੀ ਨਹੀਂ ਜਿਹਨਾਂ ਨੇ ਨਹੀਂ ਵੀ ਬੰਨਿਆ ਹੁੰਦਾ ਜਾਂ ਕਿਸੇ ਪੱਗ ਨਹੀਂ ਵੀ ਜੈਂਟਸ ਨੇ ਬੰਨੀ ਹੁੰਦੀ ਤੇ ਇਹਦੇ ਚ ਹੈਲਮਟ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ ਪੁਲਿਸ ਵਾਲਿਆਂ ਨੇ ਕਿਸੇ ਨੇ ਨੀ ਰੋਕਣਾ ਕਿਸੇ ਨੇ ਨੀ ਚਲਾਨ ਕੱਟਣਾ।
ਵਧੀਆ ਇੱਥੇ ਚੀਜ਼ ਤੇ ਅਸੀਂ ਵੀ ਸੋਚਦੇ ਪਏ ਹ ਲੈਣ ਦੀ ਤੇ ਸਾਡੇ ਕੋਲ ਵੀ ਹੈ ਹੀ ਆ ਪਿੱਛੇ ਜਿ ਤੁਸੀਂ ਲਿਤੀ ਸੀ। ਸਾਲ ਪਕਾ ਹੋਇਆ ਤੇ ਉਹ ਅਸੀਂ ਲਿੱਤੀ ਸੀ ਨੱਬੇ ਪਤਾ ਨੀ ਹਜ਼ਾਰ ਰੁਪਏ ਦੀ।
ਹਮ-ਹਮ, ਹਮ
ਕੋਈ ਨਾ ਫੇਰ ਘਰ ਨਾ ਫੇਰ ਦਿੱਕਤ ਹੋ ਜਾਂਦੀ। ਚਲੀ ਜਾ ਵੱਲ ਜਾਣਾ ਲੈ ਜਾਂਦੇ ਪਿੱਛੇ ਦੂਜੇ ਨੂੰ ਜਾਣਾ ਹੋਵੇ ਨਾ ਤੇ ਅਸੀਂ ਸੋਚਦੇ ਪਏ ਸੀ ਵੀ ਅਸੀਂ ਵੀ ਲੈ ਲਈਏ ਤੁਸੀਂ ਕਹਿੰਦੇ ਹੋ ਕਿ ਇੰਨੀ ਚਾਲੀ ਪੰਤਾਲੀ ਯਾਰ ਤੇ ਇਹ ਤੇ ਫੇਰ ਕੁੱਛ ਵੀ ਨੀ ਹੈਗੀ ਜ਼ੀ ਲੈ ਲੈ ਹੀ ਸਕਦਾ ਕਿਤੇ ਬੰਦਾ ਵੀ ਕੋ ਥੋੜਾ ਕੋਈ ਗਰੀਬ ਬੰਦਾ ਵੀ ਹੈ ਉਹ ਵੀ ਲੈ ਸਕਦਾ ਉਹ ਵੀ ਚੇਸ ਕਰ ਸਕਦਾ ਇਹਨੂੰ ਹਨਾ ਆਹ ਕਈ ਵਾਰ ਇੱਕ ਸਾਧਨ ਹੀ ਬੰਦੇ ਕੋਲ ਜਿਵੇਂ ਸਾਈਕਲ ਹੋਇ ਆ ਸਾਈਕਲ ਸਾਇਕ ਲ ਕ ਨਹੀਂ ਸਮਝ ਲੋ ਵੀ ਹਾਂ
ਇਹ ਤਾਂ ਹੈ ਕਿ ਸਾਈਕਲ ਤੇ ਬਸ ਪੈਡਲ ਮਾਰਨੇ ਪੈਂਦੇ ਨੇ ਇਹਦੇ ਚ ਚਲੋ ਬੰਦੇ ਨੇ ਪੈਡਲ ਨਹੀਂ ਮਾਰਨ ਪੈਂਦੇ ਦਸ ਰੁਪਏ ਦੀ ਸਾਰੀ ਬਿਜਲੀ ਦੀ ਖਪਤ ਹੁੰਦੀ ਹੈ ਇੱਕ ਦਿਨ ਚਾਰਜ ਕਰੀ ਦੀ ਹੈ ਦੋ ਦਿਨ ਢਾਈ ਦਿਨ ਆਰਾਮ ਨਾਲ ਨਿਕਾਲਦੇ ਨੇ
ਸਾਇਕਲ ਹੀ ਅੱਜ ਕੱਲ੍ਹ ਬਾਰਾਂ ਤੇਰਾਂ ਹਜ਼ਾਰ ਫ ਸਟੀ ਆ ਜਾਂਦੀ ਹੈ
ਹੋਰ ਬੈਣਜੀ ਇਹਨੇ ਦੀ ਤਾਂ ਸਾਈਕਲ ਹੈਗੀ ਏ।
ਫੇਰ ਔਰੇ ਚ ਕੋਈ ਜੋੋਰ ਨੀ ਲੱਗਨਾ ਬਟਨ ਦਬ ਬਾਓ ਦੇ
ਆ ਸਟਾਰਟ ਹੋ ਜਾਂਦਾ ਫਿਰ ਇਦੇ ਪਰ ਪਾਟ ਇਜ਼ੀਲੀ ਮਿਲ ਜਾਂਦੇ ਨੇ ਫੇਰ ਪਾਰਟ ਸਸਤੇ ਨੇ। ਐਕਟੀਵਾ ਦੇ ਤੁਹਾਨੂੰ ਪਤਾ ਮਹਿੰਗੇ ਕਿੰਨੇ ਮਿਲਦੇ ਨੇ।
ਹਾਂ ਮਿਲ ਜਾਂਦੇ ਹੋਣੇ ਨੇ ਇਹਦੇ ਵਿੱਚ। ਹੈਲੋ ਸਾਰੇ। ਜਿਹੜਾ ਕਲਰ ਅਸੀਂ ਲੈਣਾ ਹੋਵੇ ਕਲਰ ਦੇ ਔਪਸ਼ਨ ਵੀ ਹੁੰਦੇ ਹੁਣੇ ਨ।
ਕਲਰ ਚ ਤਾਂ ਦੇਖੋ ਇੱਕ ਰੈਡ ਕਲਰ ਆਂਦਾ, ਬਲੈਕ ਆਂਦਾ, ਵਾਈਟ ਆਂਦਾ। ਬੈਕ ਗੇਅਰ ਵੀ ਹੈਗੀ। ਕੀ ਇਹਦੇ ਵਿੱਚ। ਬਟਨ ਪ੍ਰੈੱਸ ਕਰੋ ਤੇ ਥੋੜ੍ਹਾ ਜਿਹਾ ਔਨੂੰ ਰੇਸ ਦਿਓ ਔਨੇ ਬੈਕ ਹੋ ਜਾਣੀ ਹੈ।
ਅੱਛਾ ਮਤਲਬ ਕਿ ਪਿੱਛੇ ਜਿਵੇਂ ਅਸੀਂ ਸਾਨੂੰ ਕਰਨੀ ਪੈਂਦੀ ਏ। ਤੇ ਔ ਔ ਕਰਨ ਦੀ ਲੋਡ ਨਹੀ, ਹਾਂ ਅੱਛਾ-ਅੱਛਾ। ਹਾਂ, ਕਈ ਵਾਰੀ ਹੋਰ ਨੀਵੀਂ ਜਗ੍ਹਾ ਤੇ ਰੱਖੋ ਏ ਨਾ ਕਿ ਕੱਢਨੀ ਬੜੀ ਔਖੀ ਹੋ ਜਾਂਦੀ ਏ, ਇਹ ਹਾਂ ਇਹ ਫੀਚਰ ਤੇ ਬੜਾ ਵਧੀਆ ਏ।
ਬਸ ਬਟਨ ਪ੍ਰੈਸ ਕਰਨਾ, ਤੇ ਥੋੜ੍ਹੀ ਜਈ ਰੇਸ ਦੇਣੀ ਏ, ਔ ਆਪੇ ਬੈਕ ਹੋ ਜਾਂਦੀ ਹੈ।
ਅੱਛਾ-ਅੱਛਾ।
ਹਾਂ ਤੇ ਫੇਰ ਲੇਡੀਜ਼ ਵਾਲੇ ਤੇ ਹੋਰ ਹੀ ਵਧੀਆ ਹੈ। ਫੇ ਕਿਉਂਕਿ, ਲੇਡੀਜ਼ ਕੋਲੋ ਹੁੰਦੀ ਨੀ ਐਕਟੀਵਾ ਪਿੱਛੇ।
ਹਾਂ, ਇਹ ਤਾਂ ਹੈਗਾ ਹੁੰਦੀ ਨੀ ਇਹ ਤਾਂ ਹੈ ਔਰ ਇਹਦੇ ਚ ਡਿੱਕੀ ਚ ਸਪੇਸ ਬਹੁਤ ਜ਼ਿਆਦਾ ਹੈਗੀ ਆ।
ਅੱਛਾ-ਅੱਛਾ, ਅੱਛਾ, ਹੋਰ ਐਕਟਿਵਾ ਡਿਕੀ ਦਾ ਸਪੇਸ ਹੈਗਾ। ਅੱਛਾ, ਹੂੰ।
ਮੈਂ ਤਾਂ ਇਹੀ ਕਵਾਂਗੀ ਤੁਸੀਂ ਇਲੈਕਟ੍ਰਿਕ ਹੀ ਲੈਣਾ ਜਦੋਂ ਵੀ ਲੋਗੇ- ਤੁਹਾਡਾ ਪਲੈਨ ਬਣਦਾ ਨਾ-
ਹਾਂਜੀ-ਹਾਂਜੀ, ਠੀਕ ਹੈ।
ਹਾਂ, ਇਹਦੇ ਚ ਤਾਂ ਮੇਰੇ ਤਾਂ ਸਕੂਟਰੀ ਚ ਬਜਰ ਦਾ ਸਿਸਟਮ ਵੀ ਹੈਗਾ ਮੈਂ ਤਾਂ ਬਜਰ ਲਗਾ ਦਿੱਤਾ ਹੈ। ਜਦੋਂ ਕੋਈ ਚੀਜ਼ ਵ ਜਿਦੀ ਹੈ ਜਾਂ ਡਿੱਗ ਜਾਂਦੀ ਹੈ ਜਾਂ ਕੋਈ ਉਹਨੂੰ ਹੱਥ ਲਗਾਉਂਦਾ ਨਾ ਹੀ ਟੋਂ ਟੋ ਟੋਂ ਟੋ ਦੀ ਆਵਾਜ਼ ਆਉਂਦੀ ਨਾਲੇ ਮੇਰੇ ਬੱਚੇ ਬਾਹਰ ਹੋ ਜਾਂਦੇ ਨੇ।
ਇਨੂੰ ਕਿੰਨੇ ਹਥ ਲਾਇਆ ਸਾਡੇ,
ਹਾਂ, ਚਲੋ ਠੀਕ ਹੈ, ਮੈਂ ਕਰਨੀ ਆ ਸਰਦਾਰ ਜੀ ਨਾਲ ਗੱਲ ਬੇਸਗ ਭੈ ਤੁਸੀਂ ਵੇਖ ਕੇ ਆਨੇ ਆ ਫਿਰ- ਜੇ ਮਨ ਨੂੰ ਲੱਗੀ ਤੇ ਫੇਰ ਅਸੀਂ ਵੀ ਲੈ ਆਵਾਂਗੇ ਹੋਰ ਕਿ
ਹਾਂਜੀ-ਹਾਂਜੀ ਜ਼ਰੂਰ ਦੇਖ ਕੇ ਚੱਲਦੇ ਨਾ ਆਪਣਾ ਮਨ ਬਣਾਨਾ ਜਿੱਦਾਂ ਵੀ ਹੋਇਆ-
ਚਲੋ ਠੀਕ ਹੈ ਫਿਰ ਹੈਨਾ, ਹਾਂਜੀ-ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।